ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਕਿਵੇਂ ਜੇ
ਬਸ ਵਧੀਆ ਠੀਕ ਆ ਤੁਸੀਂ ਸੁਣਾਓ।
ਹਾਂਜੀ ਬਸ ਬਹੁਤ ਵਧੀਆ ਜੇ ਹੋਰ ਦੱਸੋ।
ਹੋਰ ਬਸ ਠੀਕ ਆ ਵਿਹਲੀ ਬੈਠੀ ਸੀਗੀ ਪਰ ਮੈਨੂੰ ਨਾ ਇੱਕ ਅਹ ਮੇਰੇ ਮਨ 'ਚ ਵਿਚਾਰ ਚੱਲਦਾ ਪਿਆ ਸੀਗਾ, ਤੇ ਮੈਂ ਨਾ ਉਸ ਵਿਚਾਰ ਨੂੰ ਲੈ ਕੇ ਕਿ ਥੋੜ੍ਹੀ ਜਿਹੀ ਪਰੇਸ਼ਾਨ ਆ।
ਹਾਂਜੀ ਦੱਸੋ ਕਰੀਏ ਹੱਲ
ਹਾਂਜੀ ਮੈਨੂੰ ਤੁਸੀਂ ਨਾ ਜਿਹੜੀਆਂ ਅਸੀਂ ਘਰ ਦੇ ਅੰਦਰ ਰਹਿ ਕੇ ਗੇ ਮਤਲਬ ਜਿਹੜੇ ਅਸੀਂ ਖੇਲ ਖੇਲ ਸਕਦੇ ਆ। ਤੇ ਜਿਹੜੇ ਘਰ ਤੋਂ ਬਾਹਰ ਰਹਿ ਕੇ ਖੇਲ- ਖੇਲ ਸਕਦੇ ਆ ਇਹਨਾਂ ਵਿੱਚ ਮੈਨੂੰ ਸਮਝ ਨਹੀਂ ਔ-ਆ ਰਹੀ। ਕੀ ਅੰਤਰ ਹੈ ਤੇ ਮੈਨੂੰ ਕਿਸੇ ਨੇ ਪੁੱਛ ਲਿਆ ਸੀ ਕੱਲ੍ਹ ਦੇ ਮੈਨੂੰ ਉਹਦੇ ਬਾਰੇ ਇੰਨਾ ਦੱਸਣ ਦੇ ਵਿੱਚ ਮੈਂ ਸਮਰਥ ਨਹੀਂ ਰਹੀ ਸੀਗੀ ਮੈਨੂੰ ਪਤਾ ਪਤਾ ਨੀ ਲੱਗਾ ਕਿ ਮੈਂ ਉਹਦਾ ਜਵਾਬ ਕਿਵੇਂ ਦਵਾਂ। ਮੈਨੂੰ ਤੁਸੀਂ ਸਮਝਾ ਸਕਦੇ ਹੋ ਕਿ ਇਹ ਕੀ ਹੁੰਦਾ ਤੇ ਕਿਵੇਂ ਹੁੰਦਾ ਤੇ ਕਿਵੇਂ ਮਤਲਬ ਕਰ ਸਕਦੇ ਹ ਆਪਾਂ
ਅਹਾ ਬਿਲਕੁਲ- ਬਿਲਕੁਲ ਇਹ ਤੇ ਬੜਾ ਵਧੀਆ ਵਿਸ਼ਾ ਵਾ ਮੈਂ ਤੁਹਾਨੂੰ ਦੱਸਦੀ ਹਾਂ ਇਸ ਬਾਰੇ ਸਭ ਤੋਂ ਪਹਿਲਾਂ ਵੇਖੋ ਕਿ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਨਾ ਜਿਹੜੀ ਖੇਡ ਅਸੀਂ ਖੇਡਦੇ ਹਾਂ ਠੀਕ ਹੈ ਉਹ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਜਾਂ ਕਮਰੇ ਦੇ ਵਿੱਚ ਜਾਂ ਉਸ ਇੱਕ ਥਾਂ ਦੀ ਜਗ੍ਹਾ ਅਹ ਥਾਂ ਤੇ ਅਸੀਂ ਬੈਠ ਕੇ ਨਾ ਉਹ ਗੇਮਾਂ ਖੇਡਦੇ ਹਾਂ। ਜਿਵੇਂ ਕਿ ਲੁਡੋ ਹੋ ਗਏ ਕੈਮ ਕੈਰਮ ਸਤਰਂਜ ਠੀਕ ਹੈ ਸੱਪ ਸੀੜੀ ਤੇ ਅਸੀਂ ਇਹ ਵਲੀਆਂ ਜਿਹੜੀਆਂ ਖੇਡਾਂ ਨੇ ਇਹ ਅਸੀਂ ਇੱਕ ਥਾਂ ਤੇ ਬੈਠ ਕੇ ਖੇਡਦੇ ਹਾਂ। ਤੇ ਅਸੀਂ ਬਾਹਰ ਖੇਡ ਖੇਡਦੇ ਹਾਂ ਉਹ ਅਸੀਂ ਖੁੱਲ੍ਹੇ ਮੈਦਾਨ ਦੇ ਵਿੱਚ ਖੇਡਦੇ ਹਾਂ। ਜਿਵੇਂ ਪਾਰਕ ਹੋ ਗਿਆ। ਉੱਥੇ ਅਸੀਂ ਜਾ ਕੇ ਖੇਡਦੇ ਹਾਂ ਜਿਵੇਂ ਕਿ ਕ੍ਰਿਕੇਟ, ਫੁੱਟਬਾਲ ਵਾਲੀਬਾਲ ਹੋ ਗਿਆ, ਚਿੜੀ ਛਿੱਕਾ ਹੋ ਗਿਆ ਤੇ ਆਦਿ ਹੋਰ ਜਿਹੜੀਆਂ ਹੁੰਦੀਆਂ ਨੇ, ਇਹ ਹੁੰਦੀਆਂ ਨੇ, ਜਿਹੜੀ ਅਸੀਂ ਬਾਹਰ ਖੇਡਾਂ ਖੇਡਦੇ ਹਾਂ।
ਅੱਛਾ, ਤੇ ਇਹਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਕਿਹੜੀਆਂ ਖੇਡਾਂ ਸਾਨੂੰ ਜ਼ਿਆਦਾ ਫਾਇਦੇਮੰਦ ਆ ਕਿ ਘਰ 'ਚ ਰਹਿ ਕੇ ਖੇਲਣਾ ਜਾਂ ਫਿਰ ਬਾਹਰ ਜਾ ਕੇ ਖੇਲਣਾ ਕਿਉਂਕਿ ਦੇਖੋ ਇਹ ਤੇ ਹੁਣ ਇੱਕ ਵਿਸ਼ੇਸ਼ ਇੱਕ ਮੁੱਦਾ ਬਣ ਜਾਂਦਾ ਨਾ ਕਿ ਹਾਂ ਕਿ ਸਾਨੂੰ ਕਿਸ ਤਰ੍ਹਾਂ ਦੇ ਖੇਲ ਖੇਲਣੇ ਚਾਹੀਦੇ ਆ, ਇਹਨਾਂ ਦੇ ਕੀ ਫਾਇਦੇ ਹੋਣਗੇ ਸਾਨੂੰ।
ਬਿਲਕੁਲ, ਬਿਲਕੁਲ ਮੈਂ ਤੁਹਾਨੂੰ ਦੱਸਦੀ ਹਾਂ ਜਿਹੜਾ ਅਸੀਂ, ਖੇਡ ਅਸੀਂ ਖੇਡਦੇ ਹਾਂ ਅਸੀਂ ਅੰਦਰ ਬੈਠ ਕੇ ਇਹ ਅਸੀਂ ਖੇਡ ਖੇਡਦੇ ਹਾਂ ਬਸ ਅਸੀਂ ਆਪਣਾ ਦਿਮਾਗ ਦਾ ਦਿਮਾਗ ਦੀ ਵਰਤੋਂ ਕਰਕੇ ਨਾ ਅਸੀਂ ਇਹਨਾਂ ਨੂੰ ਖੇਡਦੇ ਜਿਵੇਂ ਕਿ ਲੂਡੋ ਹੋ ਗਿਆ, ਕੈਰਮ ਹੋ ਗਿਆ ਇਹਦੇ ਵਿੱਚ ਸਿਰਫ ਸਾਨੂੰ ਕੰਮ ਆਉਣਾ ਆ ਸਿਰਫ ਦਿਮਾਗ, ਕਿ ਸਾਡਾ ਜਿਹੜਾ ਦਿਮਾਗ ਹੈ ਕਿੰਨਾ ਕੇ ਤੇਜ਼ ਆ, ਅਸੀਂ ਜਲਦੀ ਤੋਂ ਜਲਦੀ ਕਿੰਨਾ ਫੈਸਲਾ ਜਿਹੜਾ ਲੈ ਸਕਦੇ ਹਾਂ, ਸਿਰਫ ਇਹਦੇ ਦਿਮਾਗੀ ਖੇਡ ਹੁੰਦਾ ਆ। ਤੇ, ਬਟ ਜਿੱਥੋਂ ਤੱਕ ਮੈਨੂੰ ਲੱਗਦਾ, ਜਿੱਥੋਂ ਕਿ ਮੈਨੂੰ ਲੱਗਦਾ ਆ, ਸਾਡੇ ਲਈ ਹੈਗਾ ਵਾ, ਬਾਹਰ ਜੇ ਅਸੀਂ ਜਾ ਕੇ ਖੇਡ ਖੇਡੀਏ, ਜਿਵੇਂ ਕ੍ਰਿਕਟ, ਵਾਲੀਬਾਲ। ਤੇ ਖੋ-ਖੋ, ਆਹ ਜਿਹੜੇ ਇੱਦਾਂ ਦੇ ਖੇਡ ਹੁੰਦੇ ਨੇ, ਉਹ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਨੇ।
ਅੱਛਾਜੀ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਦਿਮਾਗ ਦੀ ਵਰਤੋਂ ਤੇ ਉਹਦੇ ਨਾਲ ਅਸੀਂ ਖੇਲ ਖੇਲਣੇ ਆ, ਤੇ ਉਹ ਸਾਡੇ ਲਈ ਇੰਨੇ ਜ਼ਿਆਦਾ ਲਾਭਦਾਇਕ ਨਹੀਂ ਹੈਗੇ।
ਲਾਭਦਾਇਕ ਤੇ ਹੈਗੇ ਨੇ, ਬਟ ਉਹਨਾਂ ਦੇ ਨਾਲ-ਨਾਲ ਨਾ ਸਾਨੂੰ ਨੁਕਸਾਨ ਵੀ ਹੁੰਦੇ ਨੇ। ਨੁਕਸਾਨ ਹਾਂਜੀ, ਨੁਕਸਾਨ ਵੇਖੋ ਇਵੇਂ, ਕਿ ਮੰਨ ਲਓ ਕਿ ਮੈਂ ਹੀ ਹਾਂ ਹਨਾ ਠੀਕ ਹੈ ਇੱਕ ਜਗ੍ਹਾ ਤੇ ਬੈਠ ਕੇ ਮੈਂ ਲੂਡੋ ਖੇਡ ਰਹੀ ਹਾਂ ਠੀਕ ਹੈ, ਮੈਨੂੰ ਤਕਰੀਬਨ ਚਲੋ ਚਾਲੀ ਮਿੰਟ ਹੋ ਗਏ ਜਾਂ ਪੰਜਾਹ ਮਿੰਟ ਹੋ ਗਿਆ। ਮੈਂ ਉੱਥੇ ਦੀ ਉੱਥੇ ਬੈਠੀ ਹੋਈ ਹਾਂ, ਤੇ ਤੁਸੀਂ ਦੇਖੋਗੇ ਮੇਰਾ ਸਰੀਰ ਕੋਈ ਹਰਕਤ ਨਹੀ ਕਰਦਾ ਪਿਆ ਜਾਂ ਮੇਰੀ ਗਰਦਨ ਝੁਕੀ ਹੋਈ ਆ ਮੈਂ ਇੱਕ ਹੀ ਆਪਣੇ ਮੈਂ ਕੋਈ ਹਿਲ-ਜੁਲ ਨਹੀਂ ਕਰ ਰਹੀ, ਠੀਕ ਹੈ, ਉਹਦੇ ਨਾਲ ਕੀ ਕੀ ਹੋਏਗਾ, ਮੈਨੂੰ ਮੇਰੇ ਸਰੀਰ ਨੂੰ ਚਰ ਕੁਛ ਨਾ ਕੁਛ ਹੋਏਗਾ ਹੀ।
ਹਾਂਜੀ, ਹਾਂਜੀ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਵਾ ਹੱਥ-ਪੈਰ ਸੌਣ ਲੱਗ ਪੈਂਦੇ ਆ।
ਹਾਂ, ਬਿਲਕੁਲ, ਬਿਲਕੁਲ ਇਹੋ ਹੀ ਹੈ ਨਾ। ਤੇ ਜਿਹੜਾ ਸਰੀਰ ਆ ਉਹ ਚੱਲਦਾ ਫਿਰਦਾ ਵਧੀਆ ਰਹੇ ਤੇ ਇਹੋ ਹੀ ਜਿਆਦਾ ਵਧੀਆ ਆ
ਹਾਂਜੀ। ਇਹ ਤਾਂ ਗੱਲ ਹੈਗੀ ਹੈ, ਕੀ ਸਾਨੂੰ ਬਾਹਰ ਜਿਹੜੀਆਂ ਗੇਮ ਜਿਹੜੀਆਂ ਖੇਲ ਖੇਲਣੇ ਉਹ ਵੀ ਜ਼ਰੂਰੀ ਆ ਪਰ ਮੈਨੂੰ ਇਵੇਂ ਲੱਗਦਾ ਵਾ ਕਿ ਚਲੋ ਦਿਮਾਗ ਦੀ ਕਸਰਤ ਵੀ ਜਰੂਰੀ ਆ ਕੁਛ ਸਮਾਂ ਜਿਵੇਂ ਕਿ ਪਰ, ਕੁਛ ਬੱਚੇ ਹੁੰਦੇ ਆ ਹਨਾ ਕਿ ਉਹ ਜ਼ਿਆਦਾ ਤਰ ਆਪਣੀ ਪੜ੍ਹਾਈ ਦੇ ਵਿੱਚ ਵਿਅਸਤ ਰਹਿੰਦੇ ਆ ਹਨਾ। ਤੇ ਜਿੱਦਾਂ ਹੁਣ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਕਈ ਥਾਵਾਂ ਦੇ ਪਾਰਕਾਂ ਬੜੀ ਦੂਰ ਹੈ।
ਜਿਹੜੇ, ਵਿੱਚ ਖੇਡ ਨੇ ਕੋਈ ਨਾ ਕੋਈ ਅਸੀਂ ਉਹਨਾਂ ਦੀ ਸਿਹਤ ਵੇਖੀਏ ਤੇ ਜਾਂ ਫਿਰ ਜੇ। ਉਹ ਲੋਕ ਵੇਖੀਏ, ਜਿਹੜੇ ਅੰਦਰ ਬੈਠ ਕੇ ਇੱਕ ਥਾਂ ਤੇ ਖੇਡ ਦਿਮਾਗੀ ਤੌਰ ਤੇ ਅੱਗੇ ਹੋਣਗੇ ਬਟ ਸਰੀਰਕ ਪੱਖੋਂ ਜੇ ਸਿਹਤ ਪੱਖੋਂ ਵੇਖਿਆ ਜਾਵੇ ਨਾ ਬਾਹਰ ਖੇਡ ਖੇਡਦੇ ਆ ਨਾ, ਉਹ ਸਭ ਤੋਂ ਵਧੀਆ ਨੇ ਉਹਨਾਂ ਸਿਹਤ ਵੀ ਵਧੀਆ ਨੇ, ਤੇ ਦਿਮਾਗੀ ਤੌਰ ਤੇ ਹੈ।
ਹਾਂਜੀ, ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਆ, ਬਿਲਕੁਲ ਮੰਨਣਯੋਗ ਆ, ਪਰ ਮੈਨੂੰ ਇਵੇਂ ਲੱਗਦਾ ਵਾ ਕਿ ਜਿਹੜੀਆਂ, ਸਰੀਰ ਦੇ ਨਾਲ-ਨਾਲ ਦਿਮਾਗ ਦੀ ਵੀ ਕਸਰਤ ਹੋਣੀ ਜ਼ਰੂਰੀ ਆ। ਅਸੀਂ ਜਿਹੜੀਆਂ, ਅੰਦਰ ਬਹਿ ਕੇ ਖੇਲਾ ਖੇਲਣੀਆਂ, ਅਸੀਂ ਉਦੋਂ ਵਰਤੋਂ ਵਿੱਚ ਲਿਆ ਸਕਦੇ ਹਾਂ, ਕਿ ਜਦੋਂ ਤੇ ਹੁਣ, ਅਸੀਂ ਆਪਣੀ ਪੜ੍ਹਾਈ ਦੇ ਦੌਰਾਨ ਹਨਾ ਅਸੀਂ, ਪੜ੍ਹਾਈ ਕਰ ਲਈ ਹੈ, ਤੇ ਹੁਣ ਅਸੀਂ ਆਪਣੇ ਦਿਮਾਗ ਨੂੰ ਸ਼ਾਂਤ, ਕਰਨਾ ਵਾ ਉਹਨੂੰ ਮਤਲਬ, ਅਸੀਂ ਦੁਬਾਰਾ ਤੋਂ ਉਹਨੂੰ, ਇਹੋ ਕੰਮ ਕਰਨ ਯੋਗ ਬਣਾਉਣਾ ਵਾ। ਤੇ ਉਹਦੇ ਵਿੱਚ, ਸਾਨੂੰ ਥੋੜਾ ਸਮਾਂ ਇਹੋ ਜਿਹਾ ਚਾਹੀਦਾ, ਜਿਹਦੇ ਵਿੱਚ ਅਸੀਂ ਆਪਣੇ, ਦਿਮਾਗ ਨੂੰ ਸ਼ਾਂਤ ਕਰ ਸਕੀਏ ਹਨਾ ਉਸ ਦੌਰਾਨ, ਮੈਨੂੰ ਲੱਗਦਾ ਕਿ ਇਹ ਜਿਹੜੀਆਂ ਗੇਮਾਂ ਘਰ ਦੇ ਅੰਦਰ ਰਹਿ ਕੇ ਖੇਲਣ ਵਾਲਿਆ, ਜਿਵੇਂ ਲੂਡੋ ਵਗੈਰਾ ਹਨਾ, ਇਹ ਜ਼ਿਆਦਾ ਅਸਰਦਾਇਕ ਹੋਏਗੀਆਂ।
ਹਾਂ, ਬਿਲਕੁਲ ਇਹ ਵੀ ਸਹੀ ਗੱਲ ਆ। ਕਿ ਇਹਦੇ ਵਿੱਚ ਕੀ ਹੁੰਦਾ ਵਾ, ਕਿਹੜੇ ਲੋਕ ਨੇ ਉਹ ਇਕੱਠੇ ਹੋ ਕੇ, ਇੱਕ ਜਗ੍ਹਾ ਬੈਠ ਕੇ, ਆਨੰਦ ਮਾਣਦੇ ਨੇ ਖੇਡਾਂ ਖੇਡਦੇ ਨੇ, ਤੇ ਇਹ ਵੀ ਜਿਆਦਾ ਵਧੀਆ, ਨਾਲ -ਨਾਲ ਗੱਲਾਂ-ਬਾਤਾਂ ਵੀ ਕਰੀ ਜਾਂਦੇ ਨੇ, ਤੇ ਨਾਲ-ਨਾਲ ਉਹ ਖੇਡ ਵੀ ਖੇਡੀ ਜਾਂਦੇ ਨੇ।
ਹਾਂਜੀ।
ਹਾਂਜੀ।
ਹਾਂਜੀ, ਪਰ ਮੈਨੂੰ ਇਵੇਂ ਵੀ ਲੱਗਦਾ ਵਾ ਕਿ ਚਲੋ ਦਿਮਾਗ ਦੀਆਂ ਤੇ, ਖੇਡਾਂ ਜ਼ਰੂਰੀ ਆ, ਪਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਸਾਨੂੰ ਜ਼ਰੂਰੀ ਹੈਗਾ, ਕਿ ਸ਼ਰੀਰਕ ਖੇਡਾਂ, ਜਿਹੜੀਆਂ ਕਿ ਅਸੀਂ ਬਾਹਰ ਜਾ ਕੇ ਖੇਲਣੀਆਂ। ਕਿਉਂਕਿ ਜਦੋਂ ਅਸੀਂ ਸ਼ਰੀਰਕ ਖੇਡਾਂ ਖੇਲਦੇ ਆ ਉਹਦੇ ਨਾਲ ਸਾਡੇ ਸ਼ਰੀਰ ਦਾ ਜਿਹੜਾ ਖੂਣ ਆ ਣਾ ਖੂਨ ਜਿਹੜਾ, ਚੱਲਦਾ ਰਹਿੰਦਾ ਖੂਨ ਦਾ ਦੌਰਾ ਸਰੀਰ ਦੇ ਵਿੱਚ ਹੁੰਦਾ, ਰਹਿੰਦਾ ਹੈ। ਜਦੋਂ, ਸਰੀਰ ਦੇ ਵਿੱਚ, ਖੂਨ ਦਾ ਦੌਰਾ ਹੋਵੇਗਾ ਉਹਦੇ ਨਾਲ ਹਾਡਾ ਸ਼ਰੀਰ ਵੱਧੇਗਾ ਫੁੱਲੇਗਾ ਕਈ ਤੁਸੀਂ ਬੱਚੇ ਵੇਖੇ ਹੋਣੇ ਆ ਕਿ ਜਿਹੜਾ ਜ਼ਿਆਦਾ ਚ ਸਮਾਂ, ਆਪਣੇ ਘਰ ਦੇ ਵਿੱਚ, ਆਪਣੀ ਪੜ੍ਹਾਈ ਦੇ ਵਿੱਚ, ਹੀ ਮਤਲਬ ਬਿਤਾ ਦਿੰਦੇ ਆ। ਤੇ ਉਹ, ਆਪਣੇ ਸਰੀਰ ਪੱਖੋਂ ਉਨੇ, ਮਤਲਬ, ਬਲਵਾਨ ਨੀ ਹੋ ਪਾਉਂਦੇ। ਕਿਉਂਕਿ, ਉਹਨਾਂ ਦਾ ਸਰੀਰ ਉਹਨਾਂ ਦੀ ਕਦ ਕਾਠ, ਵੀ ਨੀ ਇੰਨਾ ਨਿਕਲ ਪਾਉਂਦਾ ਕਿਉਂਕਿ, ਉਹਨਾਂ ਨੇ ਨਾ ਜ਼ਿਆਦਾਤਰ ਖੇਲ, ਖੁੱਲ੍ਹੇ ਨਹੀਂ ਹੁੰਦੇ, ਜਦੋਂ ਅਸੀਂ ਖੇਲ ਖੇਲਦੇ ਹਾਂ ਮੰਨ ਲਓ ਕਿ, ਅਸੀਂ ਦੌੜ ਲਾਉਂਦੇ ਹਾਂ। ਜਾਂ ਫੇਰ, ਅਸੀਂ ਹੋਰ ਕੋਈ ਖੇਲ ਖੇਲਦੇ ਹਾਂ, ਉਹਨਾਂ ਦਾ ਸਾਡੇ ਸਰੀਰ ਦੇ ਜਿਹੜੇ ਮਸਲ, ਜਿਹੜੇ ਆ ਮਾਸ ਪੇਸ਼ੀਆਂ ਹੈਗੀਆਂ, ਉਹ ਵੀ ਖਿਚਉਂਦੀਆਂ ਵਾ ਜਿਹਦੇ ਨਾਲ, ਸਾਡੇ ਕੱਦ ਵੱਧਣ ਦੇ ਵਿੱਚ, ਸਾਡੇ ਸਰੀਰ ਦੇ ਵਿੱਚ, ਸਾਡੀਆਂ ਹੱਡੀਆਂ ਦੀ ਮਜ਼ਬੂਤੀ ਕੀ ਖੂਨ ਦਾ ਦੌਰਾ, ਇਹ ਸਭ ਵੀ ਚੱਲਦਾ ਰਹਿੰਦਾ। ਤੇ ਜਿਹੜਾ, ਸਾਡੇ ਸਰੀਰ ਦੇ ਵੱਧਣ- ਫੁੱਲਣ ਦੇ ਵਿੱਚ ਵੀ ਕਾਫ਼ੀ, ਲਾਭਦਾਇਕ ਹੁੰਦਾ ਵਾ
ਬਿਲਕੁਲ, ਬਿਲਕੁਲ ਸਹੀ ਆ ਜਿਹੜੇ ਅਸੀਂ, ਬਾਹਰ ਖੇਡਾਂ ਖੇਡਦੇ ਹ ਨਾ ਇਹਦੇ ਬਹੁਤ ਜ਼ਿਆਦਾ ਲਾਭ ਹੈਗੇ ਨੇ ਜਿਵੇਂ, ਤੁਸੀਂ ਸਹੀ ਕਿਹਾ ਆ ਕੇ ਅਸੀ ਸਬੂਤ, ਬਣਾਉਂਦੀਆਂ ਨੇ ਸਾਡੇ ਦਿਲ ਵਾਸਤੇ, ਸਾਡੇ ਫੇਫੜਿਆਂ ਵਾਸਤੇ ਇਹ ਸਾਡੇ, ਹਰ ਇੱਕ ਜਿਹੜਾ ਹੈਗਾ ਵਾ ਉਹ ਕਹਿੰਦਾ ਹੈਗਾ ਵਾ, ਉਹਨੂੰ ਤੰਦਰੁਸਤ ਬਣਾਈ ਰੱਖਦੀਆਂ ਨੇ। ਤੇ ਹੋਰ ਇਸ ਦੇਖ ਹੀ ਰਹੇ ਹਾਂ। ਅੱਜ -ਕੱਲ੍ਹ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ, ਕਿੰਨੀਆਂ ਬਿਮਾਰੀਆਂ ਲੱਗ ਰਹੀਆਂ ਨੇ, ਜਾਂ ਤੇ ਉਹ ਮੋਟਾਪੇ ਦਾ ਸ਼ਿਕਾਰ ਨੇ ਤੇ ਕਿਤੇ ਨਾ ਕਿਤੇ ਜਿਹੜੇ ਲੋਕ, ਅੰਦਰ ਬੈਠ ਕੇ ਖੇਡਾਂ, ਖੇਡਦੇ ਰਹਿੰਦੇ ਨੇ। ਤੇ ਉਹ, ਕਿਤੇ ਨਾ ਕਿਤੇ ਕਈ ਕਿਸੇ, ਬਿਮਾਰ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਪਰ ਉਹੀਂ ਜੇਕਰ ਕੇ ਖੇਡਾਂ-ਖੇਡਦੇ ਨੇ ਬਾਹਰ, ਠੀਕ ਹੈ। ਜਿਵੇਂ ਕੋਈ, ਬਾਹਰ ਖੇਡ ਖੇਡਦਾ ਹੈ। ਉਹਦੇ ਨਾਲ ਕੀ ਹੋਏਗਾ, ਉਹਨਾਂ ਦੇ ਸਰੀਰ ਜਿਹੜੀ ਆ ਹਰਕਤ ਹੁੰਦੀ ਆ, ਉਹਦੇ ਜਿਹੜੇ ਹੱਥ ਪੈਰ ਨੇ ਉਹ ਖੋਲਦੇ ਨੇ ਖੂਨ ਜਿਹੜਾ, ਪਤਲਾ ਹੁੰਦਾ ਆ, ਤੇ ਉਹ ਜਿਹਦੇ ਕਰਕੇ ਉਹਦੀ ਸਿਹਤ ਜਹੜ ਉਹ ਵਧੀਆ ਰਹਿੰਦੀ ਆ।
ਹਾਂਜੀ, ਤੇ ਇਹਦੇ ਨਾਲ ਹੀ ਉਹਨਾਂ ਦੇ, ਸਰੀਰ ਦੇ ਅੰਗ ਜਿਹੜੇ ਹੈਗੇ ਆ, ਜਿਵੇਂ ਫੇਫੜੇ ਵਗੈਰਾ ਵਾ। ਇਹ ਵੀ, ਚੰਗੀ ਤਰ੍ਹਾਂ ਕੰਮ ਕਰਦੇ ਆ, ਤੇ ਇਹ ਵੀ ਅੰਦਰੋਂ ਵਧੀਆ ਰਹਿੰਦੇ ਆ।
ਬਿਲਕੁਲ, ਬਿਲਕੁਲ ਨਾਲੇ ਏਕ ਗਾੱਲ ਹੋਰ ਆ। ਕਿ ਜੇੜੇ, ਖੇਡਾਂ ਖੇਡਦੇ ਨੇ ਹਨਾ ਬਾਦ ਦੀ ਜੇੜੀ ਖੇਡਾਂ ਖੇਡਦੇ ਜਿਵੇਂ ਅਸੀਂ ਮਾੰਨ ਲੀਏ ਕ੍ਰਿਕੇਟ ਈ ਮਾੰਨ ਲੀਏ ਹਨਾ। ਤੇ ਕ੍ਰਿਕਟ ਦੇ ਵੇਚ ਕੀ ਹੁੰਦਾ ਵਾ? ਏ ਜੇੜੇ ਖਿਡਾਰੀ ਹੁੰਦੇ ਨੇ, ਪੂਰਾ ਆਪਣਾ ਸਹਿਯੋਗ ਦਿੰਦੇ ਨੇ। ਤੇ ਆਪਣੀ-ਆਪਣੀ ਜਿੰਮੇਵਾਰੀ ਸਮਝ ਕੇ ਆਪਣਾ ਜੇੜਾ ਪੂਰਾ ਹੈਗਾ ਵਾ ਓਦਾਂ ਵਾ ਓਨੂੰ ਸੰਭਾਲ ਦੇ ਨੇ ਅਨੁਸ਼ਾਸਨ ਦੇ ਵੇਚ ਰੈ ਕੇ ਖੇਲਦੇ ਨੇ, ਉਨਾਂ ਨੂੰ ਕਈ ਨਿਯ ਤੇ ਪਾਲਨ ਕਰਨ ਦਾ ਪਤਾ ਲਾੱਗਦਾ ਆ, ਕਿ ਕਿਵੇਂ ਨਿਯਮਾਂ ਵਿੱਚ ਰੈ ਕੇ, ਅਨੁਸ਼ਾਸਨ ਵੇਚ ਰੈ ਕੇ ਅਸੀ ਜੇੜਾ ਆਪਨਾ ਜੀਵਨ ਆ ਓ ਬਤੀਤ ਕਰਨਾ ਆ।
ਏਈ ਤੇ ਬਿਲਕੁਲ ਸਈ ਗਾੱਲ ਐ, ਕਿ ਖੇਡਾਂ ਸਾਨੂੰ ਦਮਾਕੀ ਮੇਨੂੰ ਇਵੇਂ ਲਾੱਗਦਾ ਵਾ ਕਿ ਚਲੋ ਅੰਦਰਲੀਆਂ ਜੇੜੀਆਂ ਗੇ ਜੇੜੀਆਂ ਖੇਲਾਂ ਵਾ ਓ ਕੋਸ਼ਿਸ਼ ਲਈ ਆਪਣੇ ਯਾਹੇ ਆਪਣੇ ਦਮਾਗ ਨੂੰ ਏਕ ਮਤਲਬ ਥੋੜਾ ਕਰਨਾ ਹੋਵੇ ਕੀ ਹਾਂ ਕਿ ਥੋੜਾ ਸੋਨੂੰ ਸ਼ਾਂਤੀ ਦੇਣੀ ਹੋਏ, ਓਦੇ ਵਾਸਤੇ ਸਈ ਆ ਪਰ ਮੀਨੂ ਇਵੇਂ ਲੱਗਦਾ ਕਿ ਬਾਰ ਜਿਨਾ ਅਹੀ ਖੇਲਾਂ ਖੇਲਣੀਆਂ ਓ ਸਾਡੇ ਲਈ ਜਾਦਾ ਫੈਦੇਮੰਦ ਐ। ਜਗੜੀਆਂ ਅੰਦਰ ਬੈ ਕੇ ਖੇਲਾ ਖੇਲਣੀਆਂ ਘਾੱਰ ਦੇ ਓਦੇ ਨਾਲੋ
ਹਾ, ਹਾ ਲੰਬੇ ਸਮੇਂ ਤੱਕ ਜੇਕਰ ਅਸੀ ਖੇਡਾਂ ਬੈਠ ਕੇ ਖੇਡਣਗੇ ਜਾਂ ਤਰ ਅਸੀ ਆੱਜ ਦੇ ਸਮੇਂ ਦੇ ਵੇਚ ਵੇਖੀਏ ਮੋਬਾਇਲ ਤੇ ਕਿੰਨੀਆਂ ਖੇਡਾਂ ਖੇਡ ਰੇ ਨੇ, ਓਦੇ ਨਾਲ ਅੱਖਾਂ ਈ ਖ਼ਰਾਬ ਹੋਰੀ ਨੇ ਅੱਖਾਂ ਦੀ ਰੋਸ਼ਨੀ ਘਾੱਟ ਰੀ ਆ। ਏ ਓਹੀ ਜੇਕਰ ਬਾਹਰ ਬੈਠ ਕੇ ਜਾਂ ਬਾਹਰ ਅਸੀ ਜੇ ਖੇਡਾਂ ਖੇਡਾਂਗੇ ਸਾਡਾ ਸਰੀਰ ਵੀ ਤੰਦਰੁਸਤ ਰਏਗਾ, ਸਾਨੂੰ ਜੇੜਾ ਖਾਧਾ ਪੀਤਾ ਆ ਓ ਵੀ ਚੰਗੀ ਤਰਾਂ ਪ੍ਰੋਪਰ ਸਾਨੂੰ ਪਚਣਾ ਸ਼ੁਰੂ ਹੋਵੇਗਾ। ਸਾਡਾ ਜੇੜਾ ਮੋਟਾਪਾ ਵਾ, ਕੋਈ ਬਿਮਾਰੀ ਆ ਓ ਕੋਈ ਸਾਨੂੰ ਲੱਗੀ ਨੀ ਗੀ।
ਹਾਂਜੀ, ਹਾਂਜੀ। ਕੋਈ ਨਾ ਤੁਸੀ ਆਯੋ ਤੇ ਅਸੀ ਫੇਰ ਖੇਡਾਂਗੇ, ਅਸੀ ਵੀ ਜਾਵਾਂਗੇ ਖੇਲਨ ਠੀਕ ਆ, ਓਕੇ ਸ਼ਾਸ਼ੀ
ਠੀਕ ਠੀਕ ਐ, ਸ਼ਾਸ਼ੀ ਕਾਲ ਜੀ।